ਹੋਰ ਹੋਰ ਭਾਜੀ ਕੀ ਹਾਲ
ਵਧੀਆ ਵਧੀਆ ਤੁਸੀਂ ਸੁਣਾਓ?
ਹੋਰ ਵਧੀਆ ਬਸ
ਹੋਰ ਬਸ। ਕਿੱਥੇ।
ਬਸ ਗਲੀ ਚ ਘੁੰਮਦੇ ਪ ਹਾਂ ਗਰਮੀ ਬੜੀ ਹੋਈ ਵੀਈ
ਅੱਛਾ ਅੱਛਾ।
ਅੱਜ ਵੀ ਕਹਿੰਦੇ ਸੀ ਬਾਰਿਸ਼ ਆਏਗੀ ਆਈ ਤਾਂ ਹੈ ਨੀ।
ਇੱਕ ਮਿੰਟ ਰੁੱਖੋ ਅੱਜੇ
ਓਕੇ-ਓਕੇ।
ਇੱਕ
ਹੂੰ‌ ਹਾਂਜੀ ਪਾਜੀ
ਹਾਂਜੀ।
ਹ ਬਸ ਘੁੰਮਦੇ ਪਏ ਆ ਗਲੀ ਚ ਬੜੀ ਗਰਮੀ ਹੋਈ ਹੋਈ ਏ।
ਅੱਛਾ। ਬਸ ਗਰਮੀ ਦਾ ਮੈਂ ਵੀ ਬਾਹਰ ਹੀ ਖੜ੍ਹਾ ਤਾ ਮੈਂ ਵੀ ਬਾਹਰ ਹੀ ਖੜਾ ਸਾ ਉਹ ਹੋ ਬਹੁਤ ਹਾਂਜੀ
ਗੁਰਦੁਆਰੇ ਦੇ ਪਾਸ ਖੜੇ ਹੋਗੇ।
ਨਹੀਂ ਮੈਂ ਤਾਂ ਘਰ ਦੇ ਬਾਹਰ ਖੜਾ।
ਉਹ ਪਾਠ ਦੀ ਆਵਾਜ਼ ਆ ਰਹੀ ਏ ਨਾ ਪਿੱਛੋਂ
ਨਹੀਂ ਐਥੇ ਤੇ ਆ ਨੀ ਰਹੀ ਉਹ ਦਰਬਾਰ ਸਾਹਿਬ ਲਗਯਾ ਹੁੰਦਾ ਨਾ ਟੀ਼ ਵੀ ਚ ਅੰਦਰੋਂ ਆ
ਅੱਛਾ ਜੀ। ਅ ਅੱਛਾ ਜੀ, ਅੱਛਾ-ਅੱਛਾ। ਹੋਰ ਤੁਸੀਂ ਕੀ ਕਰ ਰਹੇ ਸੀ?
ਬਸ ਫ੍ਰੀ ਸੀ ਮੈਂ ਗਰਮੀ ਬੜੀ ਬਾਹਰ ਖਲੋਇਏ ਦੋ ਮਿੰਟ
ਹਾਂਜੀ ਹਾਂ।
ਅ ਅੰਦਰ ਆਨਾ ਏ ਸੀ ਚੋ ਹੁਣ ਚੌਵੀ ਘੰਟੇ ਏ ਸੀ ਤਾਂ ਲਾ ਨਹੀਂ ਸਕਦੇ।
ਹੂੰ ਫਿਰ ਬਿੱਲ ਦਾ ਬਿੱਲ ਵੀ ਤਾਂ ਫੇਰ
ਬ ਬਿੱਲ ਬਿੱਲ ਦਾ ਵੀ ਨੀ ਚੱਕਰ ਐ ਆਪਣੇ ਆਪ ਨੂੰ ਨੁਕਸਾਨ ਹੈ ਪਾਜੀ।
ਹਾਂਜੀ ਆਪਣੇ ਸਰੀਰ ਦੀ ਸੌ ਬਿਮਾਰੀਆਂ ਫੇਰ
ਸਹੀ ਗੱਲ ਹੈ ਖੁਸ਼ਕੀ ਹੋ ਜਾਂਦੀ ਹੋਰ ਕੀ
ਸਰੀਰ ਸਰੀਰ ਤੋਂ ਪਸੀਨਿਆਂ ਦੇ ਵੀ ਜ਼ਰੂਰੀ ਹੈਗੇ ਨੇ
ਸਹੀ ਗੱਲ ਐ।
ਸਰੀਰ ਫਿੱਟ ਨੀ ਰਹਿੰਦਾ ਨਾ ਫੇਰ ਸਰੀਰ ਫਿਟ ਨਹੀ ਰਹਿੰਦਾ ਫੇਰ ਅਗਰ ਜੇ ਚੌਵੀ ਘੰਟੇ ਏ ਸੀ ਚ ਪਏ ਰ ਉਹ ਉਹਨਾਂ ਨੂੰ ਵੇਖਲੋ ਜਿਹੜੇ ਫਿਸ ਚ ਬੈਠੇ ਰਹਿੰਦੇ ਨੇ ਚੌਵੀ ਘੰਟੇ ਉਹਨਾਂ ਦਾ ਸਰੀਰ ਫੇਰ ਉਹਨਾਂ ਦਾ ਸਰਿਰਜਨ
ਢਿੱਡ ਕਿੱਡਾ-ਕਿੱਡਾ ਨਿਕਲਿਆ ਹੂੰਦਾ।
ਉਹਨਾਂ ਦਾ ਫੇਰ ਉਹ ਦੀ ਬੈਕ ਦੀ ਪ੍ਰੋਬਲਮ ਹੁੰਦੀ ਦੀ ਏ ਫੇਰ ਜ਼ਿਆਦਾ ਤਰ ਲੋਕਾਂ ਨੂੰ
ਆਹੋ ਦਰਦਾਂ ਹੁੰਦੀਆਂ ਉਹਨਾਂ ਦੇ ਢੇਡ ਤੇ ਵੇਖੋ ਕਿੱਡਾਂ ਨੀ ਲਿਆ ਹੁੰਦਾ ਬਹਿ-ਬਹਿ ਕੇ।
ਹਾਂਜੀ-ਹਾਂਜੀ ਉਹ ਫਿਰ ਖਾਣਾ ਉੱਥੇ ਹੀ ਬੈ ਜਾਣਾ ਚੌਵੀ ਘੰਟੇ ਏ ਸੀਂ ਰਹਿਣਾ। ਫਿਰ ਜਿਵੇਂ ਬਾਹਰ ਆਈਏ ਫਿਰ ਟੈਂਪਰੇਚਰ ਫਿਰ ਨਾ ਉਹ ਬੋਡੀ ਫਿਰ ਇੱਕ ਦਮ ਨਾ ਸਹਿਣ ਨਹੀਂ ਕਰ ਸਕਦੀ ਫਿਰ ਟੈਂਪਰੇਚਰ ਅੰਦਰ ਕੁੱਛ ਹੋਰ ਹੁੰਦਾ ਬਾਹਰ ਕੁੱਛ ਹੋਰ ਹੁੰਦਾ। ਐਵੇਂ ਤਾਂਹੀ ਕਹਿੰਦੇ ਨੇ ਕਿ ਜਿੱਥੇ ਜਾਣਾ ਦੋ ਮਿੰਟ ਏਸੀ ਤੋਂ ਬਾਹਰ ਆ ਰੁਕੋ ਫੇਿਰ ਜਾਓ ਡੂਬ ਚ ਇੱਕ ਦਮ ਜੂ ਚ ਜਾਏ ਫਿਰ ਬਿਮਾਰ ਹੋ ਜਾਂਦਾ ਬੰਦਾ।
ਸਹੀ ਗੱਲ ਏ। ਹੋਰ
ਹੋਰ ਬਸ ਕਿਵੇਂ ਆ?
ਬਸ ਵਧੀਆ। ਜਾਦਾਤਰ ਤੇ ਐਂਜ ਇ ਚੱਲ ਰਿਹਾ ਇਸਟੈਮ। ਬਾਰਿਸ਼ ਹੈਗੀ ਬਾਰਿਸ਼ ਠੀਕ ਏ ਰੁਕੀ ਤੇ ਗੁਮਾ ਰੁੱਕੀ ਤੇ ਗੁਮਾ।
ਅੱਜ ਤਾਂ ਨਾਨਾ ਪਏਗਾ।
ਮੈਂ ਆਪ ਨੇ ਹੁਣੇ ਨਾਤਾ ਸੀ ਹੁਣੇ ਗੁਰਦੁਆਰਓ ਆਇਆ।
ਮੈਂ ਤੇ ਰਾਤੀ ਨਾਕੇ ਸੋਵਾ। ਮਤਲਬ ਏ ਸੀ ਮਤਲਬ ਪਸੀਨੇ ਨਾ। ਤੇ ਫਿਰ ਪਸੀਨੇ ਬੜੇ ਫੇਰ ਅਸੀਂ ਥੱਲੇ ਵੀ ਬੇਹ ਕੇ ਨਾ ਜਲਦੀ ਜਲਦੀ ਪਸੀਨੇ ਜਾਂਦੇ ਨੀ ਹੈਗੇ ਨਾ ਕੇ ਆਰਾਮ ਨਾਲ ਫਰੈਸ਼ ਹੋ ਕੇ ਸੋਵਾ ਗੇ ਆਰਾਮ ਨਾਲ
ਸਹੀ ਗੱਲ ਹੈ।
ਰਾਤੀ ਤੇ ਆਰਾਮ ਨਾਲ ਨੀਂਦ 'ਆਣਦੀ' ਹੈ।
ਹਮ।
ਸਾਰੀ ਟੀ ਸ਼ਰਟ ਗੀਲੀ ਹੋਈ ੳਈ ਦੇਖ
ਹਾ ਬਸ ਇੰਝ ਈ ਹੈ ਬਾਹਰ ਚੱਲਦੀ ਹੈ ਵੈਸੇ ਮੈਂ ਬਾਹਰ ਖੜ੍ਹਦਾ ਹਵਾ ਥੋੜ੍ਹੀ ਬਹੁਤੀ ਚੱਲਦੀ ਹੈ।
ਹਾਂਜੀ, ਹਾਂਜੀ ਮੈਂ ਵੀ ਬਾਹਰ ਖੜਾ
ਚੱਲਦੀ ਹਵਾ ਤੇ ਥੋੜ੍ਹੀ ਜਿਹੀ ਐਡੀ ਨੀ ਚੱਲ ਰਹੀ ਪਰ ਥੋੜੀ ਜਹੀ ਚੱਲ ਰਹੀ ਹੈ ਹਵਾ
ਹੋਰ ਕੰਮ ਚਲਾਊ ਹੈ।
ਹਮ। ਮਤਲਬ ਉਝਦੀ ਹੈ ਵਿੱਚ, ਵਿੱਚ, ਵਿਚ ਚੱਲੇਗੀ ਵਿੱਚ ਵਿਚ ਰੋਕ ਗਈ ਹੈ।
ਉਹ ਤੁਸੀ ਤੁਹਾਨੂੰ ਤਾਂ ਜ਼ਿਆਦਾ ਗਰਮੀ ਲੱਗ ਦੀ ਤੁਸੀਂ ਜਿੰਮ ਕਰਕੇ ਆਏ ਹੋ ਹਲੇ।
ਓਈ ਓ,
ਤੁਸੀਂ ਡੇ ਵਾਈਜ਼ ਕਰਦੇ ਓ ਜਾਂ ਕਿਵੇਂ ਕਰਦੇ ਓ ਜਾਂ ਮਿਕਸ ਕਰਦੇ ਓ?
ਨਹੀਂ ਮੈਂ ਕਰਨਾ ਡਬਲ ਸਪਲੇਟ ਕਰਨਾ।
ਅੱਛਾ ਜੀ।
ਹਮ,
ਜਿਸਲੇ ਜਿਵੇਂ ਮੰਡੇ ਨੂੰ ਚੈਸਟ ਟਾ੍ਈਸੇਪ ਹੋਗੇ,
ਹਾਂ।
ਪਰ ਫੇਰ ਬ ਬੇ ਸਾਰੇ ਕੀ ਕੀ ਹੈਗਾ ਤੁਹਾਡੇ ਤੇਰਾ ਸ਼ੀਡਿਊਲ।
ਮੰਡੇ ਚੈਸਟ ਟਾ੍ਇ ਫੇਰ ਬੈਕ ਵਏ ਫੇਰ ਲੈਗ ਸ਼ੋਲਡਰ।
ਹਾਂਜੀ ਹੁਨ ਥਰਸਡੇ ਨੂੰ
ਥਰਸਡੇ ਨੂੰ ਆਇਓ ਰੂਟੀਨ ਸ਼ੁਰੂ ਦੁਬਾਰਾ ਤੋਂ। ਚੈਸਟ ਟ੍ਆਈ ਫੇਰ ਬੈਕ ਬਾਏ ਫੇਰ ਲੈਗ ਸ਼ੋਲਡਰ।
ਐ ਹੀ ਪੁੱਛਨਾ ਸੀ ਕਿਉਂਕਿ ਮੈਂ ਨਾ ਛੇ ਮਹੀਨੇ ਤੋਂ ਇੱਕ ਮੈਂ ਪਹਿਲੇ ਤੋਂ ਇੱਕ ਦੋ ਮਹੀਨੇ ਮਿਕਸ ਕੀਤੀ ਸੀ। ਤੇ ਫੇਰ ਮੈਂ ਉਹਦੋ ਬਾਅਦ ਫੇਰ ਮੈਂ ਸਿੰਗਲ ਮਸਲੀ ਕਰ ਰਯਾ ਥਾ ਤਿੰਨ ਚਾਰ ਮਹੀਨੇ ਤੋਂ ਮੈਂ ਪੁੱਛਨਾ ਸੀ ਕਿ ਡਬਲ ਮਸ ਸਲ ਔਰ ਸ਼ੁਰੂ ਕਰਾਂਗਾ ਕਿ ਕਿਵੇਂ ਕਿਵੇਂ ਕਰਨੀ ਏ ਫਿਰ।
ਸ ਇੱਕ ਤੋ ਦੋ ਮਹੀਨੇ ਮਿਕਸ ਕੀਤੇ ਸੀ?
ਹਾਂਜੀ, ਹਾਂਜੀ ਓ ਸਾਡਾ ਉਸਤਾਦ ਨੇ ਫੇਰ ਕਰਾਈ ਨੀ ਹੇਗੀ ਫਿਰ ਮੈਂ ਕਰਦਾ ਰਿਹਾ ਮੈਂ ਫਿਰ ਪੁੱਛਹਾ ਵੀ ਟਾਈਮ ਲੱਗਾ ਕਿਉਂਕਿ ਮੈਂ ਇੱਕ ਘੰਟਾ ਜਿੰਮ ਕਰਨਾ ਮੇਰਾ ਛੋਟਾ ਭਰਾ ਵੀ ਜਾਂਦਾ ਐ ਨਾ ਓਹ ਵੇਟ ਘੱਟ ਕਰਨ ਜਾਂਦਾ ਐ।
ਨਹੀਂ ਐ ਦੋ ਮਹੀਨੇ ਦਾ ਤੁਸੀਂ ਮ ਤੁਸੀ ਜ਼ਿਆਦਾ ਈ ਕਰ ਲਈ ਏ ਹਫ਼ਤਾ ਕੀ ਕਰਨੀ ਹੁੰਦੀ ਏ ਮਿਕਸ ਤੇ।
ਸਾਡੇ ਫੇਰ ਮੈਨੂੰ ਨੀ ਪਤਾ ਸੀ ਨਾ।
ਕਿੱਥੇ ਤੁਸੀਂ ਰਾਮ ਫਿੱਟਨੈੱਸ ਜਾਂਦੇ ਓ ਕੀ?
ਉਹਦਰ ਉਸਤਾਦ ਦੇ,
ਸ਼੍ਰੀ ਰਾਮ ਫਿਟਨਸ,
ਸ਼੍ਰੀ ਰਾਮ ਫਿਟਨੈਸ ਦਾ ਜਿਹੜਾ ਉਸਤਾਦ ਹੈਗਾ ਨਾ,
ਅੱਛਾ ਪਤਾ ਨੀ ਉਹਦੀ ਕਿੱਥੇ ਆ,
ਉਹਦੀ,, ਉੱਥੇ ਹੈਗੀ, ਉਹਥੇ ਹੈਗੇ ਤਜੀਂਦਰਾ ਸਾਊਂਡ ਹੈਗੇ ਨੇ,
ਕਿਹੜਾ?
ਤਜਿੰਦਰਾ ਸਾੰਊਂਡ।
ਸਮਝ ਨਹੀਂ ਆ ਰਹੀ, ਉਹਨੂੰ।
ਤੇ ਚੰਦਰਾ ਸਾੰਊਂਂਡ ਹੈਗੀ, ਇੱਕ।
ਪਤਾ
ਤੋ, ਓਹਦੇ ਗੋਦਾਮ ਦੇ ਸਾਹਮਨੇ ਹੈਗੀ, ਬਿਲਕੁਲ। ਜਿਆਦਾ ਵਧੀਆ ਨੀ ਹੈਗੀ ਜਿੰਮ, ਫੀਸ ਵੀ ਘੱਟ ਹੈਗੀ, ਔਰ ਲੋਹੇ ਦੀ ਮਸ਼ੀਨਾਂ ਹੈਗੀਆਂ ਨੇ।
ਫ਼ੀਸ ਕਿੰਨੀ ਏ?
ਫਿਰ, ਮੇਰੀ ਮੈਂ ਸੱਚੀ ਦੱਸਾਂ ਤਿੰਨ-ਸੋ ਰੁਪਏ ਹੈਗੀ ਏ, ਹਾਂਜੀ।
ਅੱਛਾ। ਤੇ, ਓਹ ਸ਼੍ਰੀਰਾਮ, ਸ਼੍ਰੀਰਾਮ ਫਿਟਨੇਸ ਕੋਲ ਪੰਜ-ਸੋ ਏ।
ਹੂੰ, ਹੂੰ, ਓਹ ਫੇਰ ਓਹ, ਓਦੀ ਤਾਂ ਇੰਸਟਾਗ੍ਰਾਮ ਤੇ ਅਕਾੰਊਂਟ ਵੀ ਹੈਗਾ।
ਕੀ ਨਾਮ ਐ?
ਸ਼ਾਇਦ ਐਹ ਹੀ ਹੈ, ਸ਼੍ਰੀਰਾਮ ਫਿਟਨੈਸ ਸਰਚ ਮਾਰਕੇ ਦੇੇਖ ਲੇਣਾ ਤੁਸੀਂ।
ਨਹੀਂ, ਜਿੱਥੇ, ਜਿੱਥੇ ਤੁਸੀਂ ਜਾਂਦੇ ਓ, ਜੀ।
ਓਥੇ ਦਾ, ਓਥੇ ਜਿਹੜੀ ਉਹਦੀ ਪਹਿਲੇ ਜਿੰਮ ਸੀ ਨਾ, ਓੱਥੇ ਈ, ਛੋੱਟੀ ਲਾਇਣ ਤੇ। ਇਹ ਐਨੀ ਹੈਗੀ, ਵਿਸ਼ਾਲ ਮੈਗਮਾਨ ਤੋਂ ਅੱਗੇ?
ਹਲਕਾ ਜਿੰਮ।
ਨਹੀਂ-ਨਹੀ ਉਹਦਾ ਨਾਮ ਸੀ, ਪਰਫੈਕਟ ਜਿੰਮ।
ਅੱਛਾ, ਪਤਾ ਨੀ ਮਤਲਬ ਓ ਹਜੇ, ਤੁਸੀਂ ਬੰਦ ਕੀਤੀ ਦੀਗੀ ਜਿੰਮ? ਤੇ, ਹੁਨ, ਓਨ ਸ਼ੁਰੂ ਕਰੋਗੇ?
ਹੁਣ, ਇਹ ਵੀ ਜੁਲਾਈ ਤੋਂ ਜਾਵਾਂਗਾ।
ਅੱਛਾ, ਕਿੱਥੇ?
ਉਧਰ ਹੀ ਜਾਵਾਂਗਾ ਮੈਂ ਫਿਰ, ਇੱਕ ਸਾਲ ਬਾਅਦ ਨਾ ਜਿਂਵੇ ਬਾਰਵੀਂ, ਜਿਵੇਂ ਐ ਮੇਰਾ ਛੋਟਾ-ਭਰਾ ਬਾਰ੍ਹਵੀਂ ਪਾਸ ਕਰਲੇਗਾ।
ਹੂੰ
ਫਿਰ ਉਸ ਤੋਂ ਬਾਅਦ, ਮੈਂ' ਫੇਰ ਉਹਲ, ਉਹਦੇ ਨੂੰ, ਉਹਨੂੰ ਨਾਲ ਲੈਕੇ ਨਾ ਫਿਰ
ਅੱਛਾ। ਲਿਆਵਾਂਗਾ ਫੇਰ ਤਾਂ।
ਯਾ ਤਾਂ ਓਲੰਪੀਅਡ ਜਾਵਾਂਗਾ, ਯਾ ਤਾਂ ਪਾਵਰ ਜਿੰਮ ਜਾਵਾਂਗਾ।
ਅੱਛਾ-ਅੱਛਾ, ਚਲੋ ਵਧੀਆ।
ਤੁਹੀ, ਅਛਾ ਸਨ ਸਾਨੂੰ ਵਾਰਾ ਨੀ ਖਾਂਦਾ ਨਾ, ਇੱਥੇ ਮਿੱਟੀ ਬੜੀ ਹੈਗੀ, ਧੂਲ, ਮਿੱਟੀ ਪੰਗਾ ਵੀ ਦੋਹੀ ਲੱ ਗੇ ਹੋਏ ਨੇ ਬਸ, ਛੋਟੀ ਜਿਹੀ ਇਹ ਜਿੰਮ ਜ਼ਿਆਦਾ ਵੱਡੀ ਨੀ ਹੈਗੀ।
ਅੱਛਾ।
ਉਹ ਫਿਰ ਨਾ, ਮੈਂ ਮੈਂ, ਉਹ ਸਟਾਰਟਿੰਗ ਕੀਤੀ ਸੀ, ''ਮੈਂ ਤਾਂ, ਜੇ ਮੈਨੂੰ ਥੋੜੀ, ਨੌਲੀ ਇੱਕ ਸਾਲ ਹੋ ਜਾਨਾ ਮੈਨੂੰ। ਕਿਉਂਕਿ ''ਮੈਂ ਬੀਚ ਮੇਂ, ਪੇਪਰ, ਪੇਪਰਾਂ ਵਿੱਚ ਵੀ ਜਾਂਦਾ ਸੀ।
ਅੱਛਾ, ਪੇਪਰਾ ਆਸਤੇ ''ਮੈਂ ਵਿੱਚ-ਵਿਚ ਹੋਗਿਆ, ਮਤਲਬ ਜਿਵੇਂ ਮੈਨੂੰ ਹਜੇ, ਹੋਣਗੇ ਹਾਂ, ਦੱਸ ਮਹੀਨੇ, ਦੱਸ ਮਹੀਨੇ ਹੋਣਗੇ, ਹੁਣ। ਦਸ ਮਹੀਨੇ ਹੋ ਗਏ ਨੇ, ਜਿੰਮ ਜੁਆਇਨ ਕੀਤੇ ਨੇ ਦੱਸ ਮਹੀਨੇ ਹੋ ਗਏ ਨੇ, ਪਰ ''ਮੈਂ ਉਹਦੇ ਵਿੱਚੋਂ ਮਤਲਬ, ਸਹੀ ਤਰ੍ਹਾਂ ਮੈਂ ਸੱਤ-ਮਹੀਨੇ ਗਿਆਂ ਬਸ। ਸਹੀ ਤਰ੍ਹਾਂ, ਹੂੰ। ਪੰਜੀ
ਉਹ ਫੇਰ ਤਾਂ, ਮੈਂ ਮੈਂ ਤੇ ਫੇਰ, ਫੇਰ ਉਸ ਤੋਂ ਬਾਅਦ ਮੈਂ ਇੱਕ ਵਾਰੀ ਬਾਹਰ ਘੁੰਮਣ ਗਿਆ ਸੀਗਾ ਪਿੱਛੇ ਚਾਰ ਤਾਰੀਖ ਨੂੰ ਗਿਆ ਸੀ। ਚਾਚਾ ਕਰੇ ਤੋਂ ਉਸ ਦ ਵਾਰ ਪਹਿਲੀ ਵਾਰ ਮੈਂ ਸਵੇਰੇ-ਸਵੇਰੇ ਗਿਆ ਸੀ। ਗਿਆਰਾਂ ਵਜੇ ਅਸੀਂ ਜਾਣਾ ਸੀ ਸਹਰਮਪੁਰ ਟਰੇਨ ਪਕੜਣੀ ਸੀ ਤਾਂ ਮੈਂ ਛੇ ਵਜੇ ਜਿੰਮ ਗਿਆ ਸੀ। ਪਹਿਲੀ ਵਾਰ ਉਸ ਦਿਨ ਉਸ ਦਿਨ ਥੀ ਥਰਸਡੇ ਉਸ ਦਿਨ ਮੈਂ ਬਾਈਸੇਪ ਮਾਰ ਕੇ ਆਈ ਖਾਲੀ ਉਸ ਤੋਂ ਬਾਅਦ ਹੁਣ ਤੱਕ ਮੈਂ ਗਿਆ ਨੀ
ਤੇ ਤੁਹਾਨੂੰ ਮਤਲਬ ਕਿੱਡੀ ਫੀਸ ਤੱਕਦੀ ਚਾਹੀਦੀ ਐ ਜਿੰਮ, ਮੈਨੂੰ ਦੱਸੋ ਮੈਂ ਤੁਹਾਨੂੰ ਕਰਾਣਾ ਜੁਆਇਨ ਬਈ
ਬੱਸ ਪੰਜ ਸੌ-ਇੱਕ ਹਜ਼ਾਰ ਬਸ
ਮਹੀਨੇ ਦੇ ਇੱਕ ਹਜ਼ਾਰ
ਯਾਂ ਪੰਜ ਸੌ ਵੀ ਉਹ ਤਾਂ ਫੇਰ ਮੈਂ ਇੱਕ ਸਾਲ, ਫੇਰ ਮੈਂ ਉਹ ਇੱਕ ਸਾਲ ਹੋ ਜਾਣਾ ਫੇਰ ਮੈਨੂੰ ਇਹ ਦੋ ਹਜ਼ਾਰ ਸਤਾਈ ਤੋਂ ਲੱਗਾ ਹੋਣਾ ਫਿਰ
ਮੈਂ ਕਰਨਾ ਇੱਥੇ ਆ ਜੋ, ਫਿਟ ਸਟੋਰੀ ਪਤਾ ਤੁਹਾਨੂੰ
ਹੂੰ-ਹੂੰ, ਕਿੱਥੇ-ਕਿੱਥੇ ਹੈਗੇ ਆ?
ਵੀ ਟੋਮ ਸਪੋਰਟਸ ਨੀ ਆ।
ਹਾਂਜੀ-ਹਾਂਜੀ।
ਮਤਲਬ ਉਹਦੀ ਅਗਲੀ ਗਲੀ ਚ ਐ, ਜਿਵੇਂ ਵੀ ਟਮ ਸੋਰਜੀ ਗਲੀ ਜਾਓ ਨਾ, ਬਾਹਰ ਰੋਡ ਤੇ ਨਿਕਲੋ ਰਾਈਟ ਹੈਂਡ ਮੋੜ ਕੇ ਸਿੱਧਾ ਜਾਓ ਨਾਲ ਹੀ ਗਲੀ ਐ।
ਉਧਰ ਕਿੱਧਰ ਫੀਸ, ਉਧਰ ਕਿਧਨੀ ਫੀਸ ਹੈਗੀ ਐਂ?
ਉੱਧਰ ਪੰਜ ਹਜ਼ਾਰ ਰੁਪਇਆ ਸਾਲ ਦਾ, ਤੁਸੀਂ ਲਾ ਲਓ ਚਾਰ ਸੌ ਸੋਲਾਂ ਰੁਪਏ ਮਹੀਨਾ
ਅੱਛਾ-ਅੱਛਾ ਜੀ, ਹਾਂ ਮੈਂ ਵੀ ਹਿਸਾਬ ਲਾਇਆ ਸੀ। ਤੁਸੀਂ ਪਹਿਲੇ ਦੱਸਿਆ ਸੀ ਨਾ ਮੈਂ
ਹਾਂ-ਹਾਂ। ਠੀਕ ਆ ਉਹ ਤੇ ਸਸਤੀ, ਨਈ ਉਹ ਤੇ ਕੱਟੇ ਕੱਠੇ ਦਿਣੇ ਬੰਦੇ ਨੇ ਉਹਦੇ ਸਾਲ ਦੇ
ਅੱਛਾ ਜੀ, ਉੱਧਰ ਕੀ ਸਿਸਟਮ ਹੈਗਾ ਜਿਵੇਂ ਲੂਕਾਂ ਜਿੰਮਾਂ ਤੇ ਹੁੰਦਾ ਹੈਗੇ ਬਾਹਰ ਤੁਹਾਡਾ ਪੈਕੇਜ ਜਿੰਨਾ ਮੰਥਲੀ ਚੱਲਦਾ ਹੈਗਾ, ਉੱਥੇ ਬਾਹਰ ਬਸ ਉਥੇ ਬਾਹਰ ਦਾ ਨਾਮ ਡਲਦਾ ਹੈਗਾ ਉਹ ਆਵਾਜ਼ ਸਮਝ ਗਿਆ੍ ਨਾ ਕਿ ਉਹ ਬਟਨ ਜਿਹਾ ਲੱਗ ਹੁੰਦਾ ਤਾਹੀਂ ਗੇਟ
ਅੱਛਾ, ਫਿੰਗਰ ਪ੍ਰਿੰਟ ਹਾਂ ਲੱਗਿਆ ਦਾ ਉਹ ਬਾਰਾਂ ਮਹੀਨੇ ਦਾ ਹੁੰਦਾ। ਹਾਂ, ਅਰੇ ਤੁਸੀਂ ਸੁਣੋ ਸਹੀ ਜਗਾਦਰੀ ਦੀ ਸਭ ਤੋਂ ਵੱਡੀ ਜਿਮ ਓਹ, ਹੋ ਹੋਰ ਦੱਸੋ ਤੁਸੀਂ ਸਭ ਤੋਂ ਵੱਡੀ ਹੋਏਗੀ ਜਾਂ ਤਾਂ ਸਭ ਤੋਂ ਵੱਡੀ ਹੋਏਗੀ, ਯਾਂ ਤੇ ਸੈਕਿੰਡ ਜਾਂ ਥਰਡ ਨੰਬਰ ਤੇ ਹੋਏਗੀ, ਉਹਦੇ ਤੁਸੀਂ ਹਿਸਾਬ ਲਓ ਆਪ ਤੇ ਸਟੀਮ ਬਾਥ ਵੀ ਐ ਤੇ ਥੱਲੇ, ਥੱਲੇ ਐਕ ਅ ਐਕਸਰਸਾਈਜ਼ ਵਾਲਾ ਏਰੀਆ ਅਲੱਗ ਏ ਤੇ ਕਾਰਾਡੀਓ, ਯੋਗਾ ਬਾਕੀ ਸਟ੍ਰੈਚਿੰਗ ਵਗੈਰਾ ਉਹ ਅਲਗੇ ਏ। ਉੱਥਤੇ ਬਹੁਤ ਵੱਡਾ ਏਰੀਆ, ਥੱਲੇ ਵੀ ਬਹੁਤ ਵੱਡਾ ਏਰੀਆ। ਹਾਂ, ਸਾਰਾ ਅਲੱਗ ਅਲਗ ਏ ਡੰਬਰਸ ਦਾ ਅਲਗ ਏ, ਮਸ਼ੀਨ ਦਾ ਅਲੱਗ ਏ
ਅੱਛਾ ਜੀ।
ਥੱਲੇ ਚਾਰ ਏਸੀ ਵਾਲੇ ਲੱਗੇ, ਹਾਂ ਉੱਪਰ ਹਾਂ-ਹਾਂ।
ਫਿਰ ਮੈਂ ਤੁਹਾਨੂੰ ਦੱਸਾਂਗਾ।
ਹਾਂ ਠੀਕ, ਬਾਕੀ ਉਹਦਾ ਵਿੱਚ-ਵਿੱਚ ਚੱਲਦਾ। ਆਫਰ ਉਹਦਾ ਵਿੱਚ-ਵਿਚ ਚੱਲਦਾ, ਪੱਖਾ ਪਤਾ ਨੀ ਹੁਣ ਚੱਲਦਾ ਹੋਏ ਨਾ।
ਚਲੋ ਠੀਕ ਐ ਪਾਜੀ ਫੇਰ।
ਠੀਕ ਐ, ਪਾਜੀ ਠੀਕ ਐ।